ਸਤ-ਸਤਿ ਸ੍ਰੀ ਅਕਾਲ ਜੀ।
ਹਾਂਜੀ। ਸਤਿ ਸ੍ਰੀ ਅਕਾਲ ਜੀ ਕੀ ਹਾਲ-ਚਾਲ ਨੇ
ਵਧੀਆ ਤੁਸੀਂ ਸੁਣਾਓ।
ਵਧੀਆ ਜੀ, ਵਧੀਆ। ਹੋਰ ਕੀ ਕਰ ਰਹੇ ਓ।
ਅਸੀਂ ਬਸ। ਸੈ਼ਰ ਕਰ ਰਹੇ ਹੈ।
ਆਪਾਂ ਅੱਛਾ। ਸੈ਼ਰ ਵੀ ਕਰਦੇ ਹੋ ਤੁਸੀਂ?
ਹਾਂਜੀ। ਰੋਟੀ ਖਾ ਕੇ ਉੱਥੇ ਹਵਾ ਚਲਦੀ ਹੈ ਨਾ ਛੱਤ ਤੇ, ਥੋੜੇ ਸੈਰ ਕਰ ਲੈਂਦੇ ਆ।
ਅੱਛਾ ਰੋਟੀ ਖਾ ਕੇ ਸੈਰ ਕਰਨ ਜਾਂਦੇ ਓ। ਸ਼ੈਰ ਅੱਛੀ ਹੁੰਦੀ ਹੈ ਸਿਹਤ ਵਾਸਤੇ।
ਹਾਂਜੀ ਹਾਂਜੀ। ਕਰਨਾ ਤੇ ਸਰੀਰ ਠੀਕ ਰਹਿੰਦਾ।
ਹਾਂਜੀ ਹਾਂਜੀ, ਸਵੇਰੇ ਵੀ ਜਾਂਦੇ ਹੋ ਤੁਸੀਂ?
ਹਾਂ ਸਵੇਰੇ ਤੇ ਪੈਲੇ ਉੱਠ ਕੇ, ਨਿੰਬੂ ਪਾਣੀ ਪੀ ਕੇ ਨਾ, ਫੇਰ ਜਾਂਦੇ ਆ ਬਾਰ।
ਜਾਂਦੇ ਹੋ ਤੁਸੀਂ ਵੀ?
ਹਾਂਜੀ
ਸਾਰੇ ਜਾਂਦੇ ਹੋ?
ਹਾਂ, ਮੇਰੀ ਮੰਮੀ, ਮੈਂ, ਤੇ ਮੇਰੇ ਪਾਪਾ।
ਅੱਛਾ
ਅ ਉਹ ਹੋਰ ਰੋਟੀ ਖਾ ਲੀ ਤੁਸੀਂ? ਹਾਂ ਪੈਲੇ ਤਾਂ ਜਾਂ ਫੇਰ ਸੈਰ ਕਰ ਲਿ, ਜਿਵੇਂ ਸੈਰ ਕਰ ਲਿੱਤੀ ਤੇ ਫੇਰ ਯੋਗਾ ਕਰਦੇ ਹਾਂ।
ਅੱਛਾ ਜੀ
ਉਹ----ਤੁਸੀਂ ਨੀ ਜਾਂਦੇ?
ਆਪਾਂ ਵੀ ਜਾਂਦੇ ਆਂ ਸੈਰ ਕਰਨ, ਸਵੇਰੇ ਉੱਠ ਕੇ।
ਤੇ ਰਾਤੀ?
ਰਾਤੀ ਨੀ ਜਾਂਦੇ ਆਪਾਂ।
ਰਾਤੀ ਏਵੇਂ ਗਲੀ ਚ ਟਹਲ ਲਿੱਤਾ, ਜਿਵੇਂ ਪਰਛੱਤੀ ਚ ਚਲੋ ਚਲੋ---ਬਾਦ ਚ
ਉਹ ਰੋਟੀ ਖਾਦੀ ਹਜ਼ਮ ਹੋ ਜਾਂਦੀ ਨਾ!
ਹਾਂਜੀ ਹਾਂਜੀ ਅਹ, ਤੁਸੀਂ ਖਾ ਲਿੱਤੀ ਆ ਰੋਟੀ?
ਹਾਂਜੀ, ਆਪਾਂ ਖਾ ਲਈ
ਕਿਆ ਹਾਂਜੀ?
ਹਾਂਜੀ, ਖਾਲੀ ਜੀ ਖਾਲੀ ਐ ਆਪਾਂ ਸ਼ਾਹੀ ਪਨੀਰ ਬਣਾਇਆ।
ਕਿਵੇਂ ਬਣਦਾ ਉਹ?
ਸ਼ਾਹੀ ਪਨੀਰ ਆਪਾਂ ਇੰਝ ਬਣਾਉਨੇ ਆ, ਪਿਆਜ ਤੇ ਟਮਾਟਰ ਨੁੰ ਕੱਟ ਲੈਂਨੇ ਆ ਉਹਨੂੰ ਪਹਿਲੇ ਹਲਕਾ ਜਿਹਾ ਫਰਾਈ ਕਰ ਲੈਂਨੇ ਆ
ਹਾਂਜੀ ਹਾਂਜੀ ਫੇਰ?
ਹਾਂਜੀ, ਫਿਰ ਉਹਨਾ ਨੂੰ ਪੀਸ ਲੈਣੇ ਆ, ਠੰਡਾ ਕਰ ਲਿਤਾ ਨਾ
ਹਾਂਜੀ ਹਾਂਜੀ, ਹਮ
ਹਮਮ, ਫਿਰ ਉਹ ਪੀਸ ਲਿੱਤੀ, ਗ੍ਰੇਵੀ ਬਣ ਗਈ ਉਹ
ਹਾਂਜੀ ਹਾਂਜੀ
ਉਗ ਗ ਫਿਰ ਇੱਕ ਪਾਸੇ ਕੜਾਹੀ ਦੇ ਵਿੱਚ ਨਾ, ਤੇਲ ਥੋੜ੍ਹਾ ਜਿਹਾ ਹੋਰ ਪਾ ਕੇ
ਹਾਂਜੀ ਹਾਂਜੀ, ਹਮ ਹਮ
ਫੇਰ ਉਸ ਤੋਂ ਬਾਅਦ, ਉਹਦੇ ਵਿੱਚ ਕੜੀ ਪੱਤਾ ਤੇ-----ਲਾਚੀ ਪਾਲੋ ਵਿੱਚ
ਹਾਂਜੀ ਹਾਂਜੀ
ਫਿਰ ਲਾਚੀ ਪਾ ਕੇ, ਫੇਰ ਉਹ ਜਿਹੜਾ ਗ੍ਰੇਵੀ ਅਪ ਆਪਾਂ ਬਣਾਈ ਸੀ ਪਿਆਜ, ਟਮਾਟਰ, ਤੇ ਲਸਣ, ਤੇ ਅਦਰਕ
ਹਾਂਜੀ ਤੇ ਉਹਦੇ ਵਿੱਚ ਪਨੀਰ ਡਾਲ ਦੋ
ਹਾਂ ਗਰੇਵੀ ਪਾ, ਨਹੀਂ ਗਰੇਵੀ ਪਾ ਕੇ ਨਾ ਫ਼ਿਰ ਉਹਨੂੰ ਹਲਕੀ ਜੀ ਪਕਾਉਣੀ ਰਹਿੰਦੀ ਐ
ਹਾਂਜੀ ਹਾਂਜੀ, ਉਬਾਲਾ ਦੇਣਾ ਹੋਂਦਾ ਹੈ?
ਤੁਸੀਂ ਉਹ ਮਲਾਈ ਪਾਣੀ ਏ, ਮਲਾਈ ਪਾ ਸਕਦੇ ਹੋ, ਕਰੀਮ ਪਾਣੀ ਏ ਕਰੀਮ ਪਾਲੋ ਫੇਰ ਉਸ ਤੋਂ, ਜਦੋਂ ਹੋ ਜਾਏਗੀ, ਫੇਰ ਉਸ ਤੋਂ ਬਾਅਦ ਨਮਕ, ਮਰਚ ਹਲਦੀ ਤਾਂ ਜਰਾ ਜੀ ਪੈਂਦੀ ਹੈ, ਦੇਗੀ ਮਿਰਚ ਪਾ ਲਓ। ਤੇ ਕੜਾਹੀ ਪਨੀਰ ਦਾ ਮਸਾਲਾ ਮਿਲ ਜਾਂਦਾ ਐ। ਉਹ ਪਾਦੋ ਵਿੱਚ।
ਤੇ ਤੁਸੀਂ ਘਰੇ ਬਣਾਉਦੇ ਹੋ?
ਹਾਂਜੀ, ਆਪਾਂ ਘਰ ਹੀ ਬਣਾਨੇ ਆ ਜੀ।
ਅਸੀਂ ਵੀ ਉਹ ਬਣਾ ਕੇ ਰੱਖਾਂਗੇ।
ਅੱਛਾ, ਤੁਹਾਡੀ ਮੰਮਾ ਵੀ ਬਣਾ ਲੈਂਦੇ ਨੇ?
ਹਾਂਜੀ, ਬਣਾ ਤਾਂ ਲੈਂਦੇ ਨੇ, ਆਪਾਂ ਤੁਹਾਡੀ ਰੈਸਪੀ ਬਣਾ ਕੇ ਵੇਖਾਂਗੇ। ਹਾਂਜੀ ਹਾਂਜੀ। ਹਾਂਜੀ, ਤੇ ਓਦੇ ਨਾਲ ਕੀ ਬਣਾਨਦੇ ਓ ਓਹਦੇ ਨਾਲ ਕੀ ਬਣਾਉਂਦੇ ਹੋ, ਸ਼ਾਹੀ ਪਨੀਰ ਨਾਲ?
ਓਦੇ ਨਾ ਆਪਾਂ ਓ ਬਣਾ ਲੇਨੇ, ਨਾਨ ਬਣਾ ਲੇਨੇ ਐ ਨਾਲ।
ਹਾਂਜੀ, ਗਰੇ ਬਣਾਂਦੇ ਓ ਨਾਨ ਵੀ?
ਹਾਂਜੀ, ਨਾਨ ਵੀ ਘਰ ਈ ਬਣਾ ਲੇਨੇ ਆ ਆਪਾਂ।
ਅੱਛ ਅੱਛਾ।
ਹਾਂਜੀ, ਹੋਰ। ਗਏ ਨੀ ਤੁਸੀ ਕਿੱਤੇ ਘੁੰਮਣ?
ਆ, ਅਸੀ ਗਏ ਸੀ ਦੇਰਾਦੂਨ।
ਅੱਛਾ ਜੀ।
ਓਥੇ ਮਜਾ ਵੀ ਆਏਆ ਸੀ ਬੜਾ, ਪਾੜੀ ਲਾਕਾ ਐ ਨਾ ਨਾਲੇ।
ਅ ਹਾਂਜੀ ਹਾਂਜੀ।
ਗਰਮੀ ਵਿੱਚ ਤਾਂ ਮਜਾ ਮਜਾ ਆਂਦਾ ਓਥੇ, ਅਸੀ ਗਏ ਸੀ। ਅਪਣਾ ਨਾਂਦੇ ਵੀ ਏ ਸਾਰੇ ਬੱਚੇ, ਸਾਰੀ ਫੈਮਿਲੀ ਗਈ ਸੀ ਨਾ। ਤੇ ਨਾਲ ਅਪਣਾ ਹਲਵਾਈ ਵੀ ਲੈ ਕੇ ਗਈ ਸੀ। ਓ ਏਨਾ ਸਵਾਦ ਖਾਣਾ ਬਨਾਂਦਾ ਐ। ਤੇ ਓਨੇ ਬਨਾਏ ਖਵਾਏਆ ਸਾਨੂੰ।
ਤੇ ਕੀ ਬਣਾ ਕੇ ਖੁਵਾਆ ਸੀ ਤਾਨੂੰ?
ਓ ਓਨੇ ਪੈਲੇ ਗਏ ਸੀ ਅਸੀ, ਪੈਲੇ ਤਾਂ ਉਨੇ ਸੈਂਡਵਿਚ ਬਣਾਏ ਸੀ।
ਅੱਛਾ ਜੀ, ਸਮਾ ਸਮਾਨ ਤੁਸੀ ਘਰੋ ਈ ਲੈਗੇ ਸੀ ਸਾਰਾ?
ਹਾਂਜੀ ਹਾਂਜੀ, ਏਕ ਦਿਨ ਪੈਲਾਂ ਨਾ ਰਾਤ ਰਾਤੀ ਨੂੰ ਲੇਆ ਫੇਰ ਓਥੇ ਬਣਾਈ ਸੀ। ਜਗਾ ਏ ਏਕ ਓਥੇ।
ਅੱਛ
ਫੇਰ, ਅਸੀ ਪਾਸਤਾ ਵੀ ਬਨਾਏਆ ਸੀ।
ਅੱਛਾ ਜੀ।
ਮੈਗੀ ਵੀ ਬਨਾਈ ਸੀ। ਮੈਗੀ ਦਾ ਮਜਾ ਆਂਦਾ ਪਾੜਾਂ ਚ ਖਾਨੇ ਨੂੰ।
ਅੱਛਾ ਜੀ।
ਤੇ ਫਰੈਂਚ ਫਰਾਈਜ਼ ਬਣਾਏ ਸੀ।
ਹ
ਬੜਾ ਮਜ਼ਾ ਆਏਆ ਸੀ ਓਥੇ ਤਾਂ।
ਅੱਛਾ ਜੀ।
ਹਾਂਜੀ। ਤੇ ਏਕ, ਹਾਂਜੀ।
ਸਾਰੇ ਗਏ ਸੀ?
ਹਾਂ ਸਾਰੇ ਬੱਚੇ ਫੈਮਲੀ‌।
ਅੱਛਾ, ਮੰਮੀ ਪਾਪਾ ਸਭ ਗਏ ਸੀ?
ਹਾਂਜੀ।
ਅੱਛ
ਤੇ ਓਥੇ ਜਿਵੇਂ ਅਸੀ ਪਾਨੀ ਚ ਪਾ ਨਿਕਲੇ, ਇੱਕ ਦਮ ਬਾਰਿਸ਼ ਆਈ ਏਨੀ ਤੇਜ।
ਅੱਛਾ ਜੀ।
ਓਥੇ ਇਕਦਮ ਏਨਾ ਤੇਜ ਤੂਫਾਨ ਚਲੇਆ, ਏਕ ਤਾਂ ਪੇੜ ਵੀ ਗਿਰ ਗਆ ਸੀ ਓਥੇ।
ਅੱਛਾ ਜੀ।
ਤੁਸੀ ਜਾ ਕੇ ਵੇਖਨਾ। ਦੇਰਾਦੂਨ ਤੋ ਥੋੜੀ ਜਾ ਅਗੇ ਨਾ ਮਾਲ ਰਸਤਾ ਸੀ। ਅਸੀ ਓਥੇ ਗਏ ਸੀ।
ਅੱਛਾ ਜੀ।
ਤੇ ਅਸੀ ਪਿਕ, ਫੋਟੋ ਵਗੈਰਾ ਖਿਚਵਾਈ ਸੀ ਪਾੜਾਂ ਤੇ।
ਅੱਛਾ, ਜੋ ਫੋਟੋ ਖਿਚਵਾ ਕੇ ਆਏ ਸੀ।
ਹਾਂਜੀ ਹਾਂਜੀ।
ਅੱਛਾ।
ਤੁਸੀਂ ਕਿੱਥੇ ਗਏ ਸੀ?
ਆਪ ਘੁੰਮਣ ਗਏ ਸੀ ਹਰਿਦੁਆਰ।
ਹੂੰ, ਉੱਥੇ ਵੀ ਮਜ਼ਾ ਆਂਦਾ।
ਹਾਂਜੀ ਉੱਥੇ ਤੀਰਥ ਇਸ਼ਨਾਨ ਹੈਗੇ ਨੇ ਕਾਫੀ ਸਾਰੇ ਦੇਖ ਦੇਖਣ ਆਲੇ ਹੈਗੇ ਨੇ। ਹਾਂਜੀ, ਹੋਰ ਤੁਸੀਂ ਸ਼ੋਪਿੰਗ ਵਗੈਰਾ ਕਿੱਥੋਂ ਕਰਦੇ ਹੋ?
ਅਸੀਂ ਸ਼ੋਪਿੰਗ ਔਨਲਾਈਨ ਵੀ ਕਰ ਲੈਂਦੇ ਹਾਂ, ਤੇ ਔਫਲਾਈਨ ਵੀ।
ਅੱਛਾ, ਔਨਲਾਈਨ ਕਿੱਥੋਂ ਮੰਗਵਾਉਂਦੇ ਓ?
ਮੀਸ਼ੋ ਤੋਂ।
ਅੱਛੀ ਚੀਜ਼ ਨਿਕਲਦੀ ਆ?
ਹਾਂ, ਮੇਰੀ ਮੰਮਾ ਜਿਵੇਂ ਸਾੜੀ ਵਗੈਰਾ ਮੰਗਾਦੀ ਏ। ਮੈਂ ਵੀ ਮੰਗਵਾਇਆ ਬਹੁਤ ਹੀ ਕੁਛ ਬਹੁ ਮੈਂ ਜਿਵੇਂ ਬੈਗ ਬੂਗ ਮੰਗਾ ਲੈਂਦੀ ਆ। ਅੱਛਾ ਨਿਕਲਦਾ ਏਦਾਂ ਸਮਾਨ।
ਕੱਪੜਾ ਵਗੈਰਾ।
ਹਾਂਜੀ ਕੱਪੜਾ ਵੀ ਵਧੀਆ, ਮੇਰੀ ਮੰਮੀ ਮੰਗਾਂਦੇ ਆ ਨਾ ਸਾੜੀ। ਹੁਣ ਵੀ ਮੰਗਾਈ ਸੀ, ਜੈਪੁਰੀ ਸਾੜੀ ਉਹ ਵੀ ਵਧੀਆ ਨਿਕਲੀ ਆ। ਹਾਂਜੀ, ਤੁਸੀਂ ਵੀ ਮੰਵਾ ਕੇ ਰੱਖਣਾ ਬੜੀ ਅੱਛੀ ਚੀਜ਼ ਮੀਸੋ ਦੀ ਤਾਂ। ਕੁਛ ਵੀ ਕੁਝ ਵੀ ਮੰਗਾਲੋ ਤੁਸੀਂ ਕੁਛ ਵੀ।
ਅੱਛਾ ਜੀ, ਵੇਖਾਂਗੇ, ਆਪਾਂ ਵੀ ਇੱਕ ਵਾਰੀ ਟਰਾਈ ਕਰਕੇ ਵੇਖ
ਹਾਂਜੀ-ਹਾਂਜੀ, ਵੇਖਣਾ ਜ਼ਰੂਰ ਤੇ ਔਫਲਾਈਨ, ਔਫਲਾਈਨ ਅਸੀਂ ਉੱਥੇ ਜਾਂਦੇ ਹਾ ਸਹਾਰਨਪੁਰ ਵਿੱਚ ਨਾ।
ਹਾਂਜੀ।
ਇੱਕ ਦੁਕਾਨ ਐ ਨਾ ਉੱਥੇ ਜਾਂਦੇ ਆ।
ਅੱਛਾ, ਅੱਛੀ ਚੀਜ਼ ਹੈਗੀ ਉਹਦੇ ਕੋਲ,
ਓਦੇ ਵੱਲ ਵਰਾਇਟੀ ਤਾਂ ਬਹੁਤ ਸਾਰੀ ਹੈ ਜਿਵੇਂ ਬੋਇਜ਼ ਦੀ, ਗਰਲਜ਼ ਦੀ, ਲੇਡੀਜ਼ ਦੀ, ਜੈਂਟਸ ਦੀ, ਸਾਰੀ ਚੀਜ਼ਾਂ ਉਹਦੇ ਕੋਲ।
ਇੱਕ ਦੁਕਾਨ ਤੇ ਸਭ ਕੁਛ ਮਿਲ ਜਾਂਦਾ ਉਹਦੇ ਕੋਲੋ?
ਹਾਂਜੀ।
ਅੱਛਾ ਜੀ।
ਹਮ
ਹੋਰ,
ਓਦੇ ਨਾਲ ਹੀ ਓਦੇ ਨਾਲ ਹੀ ਓਦਾਂ ਹੀ। ਫੁੱਟਵੇਅਰ ਦੀ ਦੁਕਾਨ ਹੈ, ਓਦੇ ਨਾਲ ਕੱਪੜੇ ਲਵੇ ਲਿੱਤੇ ਨੇ ਜਿਵੇਂ। ਤੇ, ਜਿਵੇਂ ਤੁਸੀਂ ਦੋ ਤਿੰਨ ਹਜ਼ਾਰ ਦੇ ਕੱਪੜੇ ਲਿੱਤੇ ਤੇ ਇੱਕ ਜੋੜਾ ਚੱਪਲ ਜਾ ਜੁੱਤੀ, ਜੋ ਵੀ ਲੈਣਾ ਇੱਕ ਫ੍ਰਰੀ ਮਿਲਦਾ ਤੇ ਓਦਾਂ।
ਅੱਛਾ ਉਹਨਾਂ ਨੇ ਸਕੀਮ ਕੱਢੀ ਏ,
ਹਾਂ ਸਕੀਮ ਕੱਢੀ ਹੈ ਐ, ਏਕ ਹਫ਼ਤੇ, ਏਕ ਹਫ਼ਤੇ ਤਾਂ ਅਲੱਗ, ਅਲੱਗ, ਅਲੱਗ, ਅਲੱਗ ਸਕੀਮ ਕੱਢਦੇ ਨੇ ਉਹ।
ਫੇਰ ਤੁਸੀਂ ਜਾਂਦੇ ਹੋ?
ਅਸੀ ਤਾਂ ਉੱਥੇ ਹੀ ਜਾਂਦੇ ਹਾਂ, ਕੱਪੜੇ ਲੈਣ ਮੇਰੇ ਮੰਮੀ ਮੇਰੇ ਮੰਮੀ- ਪਾਪਾ ਆਪਾਂ ਨੂੰ ਵੀ ਉੱਥੇ ਦਾ ਹੀ ਪਸੰਦ ਆਂਦਾ ਸਾਨੂੰ ਵੀ।
ਅੱਛਾ
ਤੇ ਉੱਥੇ ਨਾਲ ਹੀ ਇੱਕ ਨਾ ਉਹ ਕਚੋੜੀ ਦੀ ਦੁਕਾਨ ਆ ਉਹ ਬੜੇ-ਬੜੀ ਸਵਾਦ ਆ ਉਥ ਕਚੋੜੀ ਦਾ।
ਤੇ ਕਚੋਰੀ ਵੀ ਖਾ ਕੇ ਆਉਂਦੇ ਹੋ ਤੁਸੀਂ।
ਹਾਂ, ਅਸੀਂ ਜਦ ਵੀ ਜਾਂਦੇ ਹ ਮੈਂ ਤਾਂ ਕਹਿ ਦਿੰਦੀ ਉਹ ਪਾਪਾ ਨੂੰ। ਕਿ ਖਵਾ ਖਵਾਓ ਪਹਿਲ ਤੁਸੀਂ ਤਾਂਣੀ ਜਾਵਾਂਗੇ ਅਸੀਂ ਘਰ।
ਹਾਂਜੀ।
ਅਸੀਂ ਇਸ ਤੋਂ ਪਹਿਲੇ ਦੀ ਛੁੱਟੀਆਂ ਤੋਂ ਉੱਥੇ ਗਏ ਸੀ ਯੂ ਪੀ। ਮੇਰੀ ਮੰਮੀ ਦਾ ਮਾਇਕ ਹੈ। ਮੇ ਨ ਨਾਨੀ ਦਾ ਘਰ ਆ ਮੇਰੀ ਉੱਥੇ।
ਅੱਛਾ ਜੀ।
ਤੇ ਉੱਥੇ ਨਾ ਅਸੀਂ ਤਾਂ ਬੜੇ ਮਜ਼ੇ ਕਰਦੇ ਸੀ। ਉੱਥੇ ਬਰਾਂਦੇੇ ਚ ਨਾ ਸਾਰੇ ਖਾਟ ਵਿਛਾ ਕੇ ਨਾ ਸਾਰੇ ਬੈਠ ਜਾਂਦੇ ਸੀ, ਤੇ ਚਾਚਾ ਸੀ ਸਾਡਾ। ਵੋ ਔ ਲੜਦਾ ਵੀ ਸੀ ਕਿ ਪਹਿਲਾਂ ਮੈਂ ਖਾਟ ਵਿੱਚ ਜਾਵਾਂਗੀ ਫੇ ਤੂੰ ਵਿਛਾਵੇਗਾ।
ਅੱਛਾ ਜੀ।
ਬੜਾ
ਆ ਪਿੰਡਾਂ ਦੇ ਵਿੱਚ ਪਿੰਡ ਚ ਤਾਂ ਮਜੇ ਹੋਰ ਨੇ। ਪਿੰਡਾਂ ਆਲੇ ਤਾਂ ਗੱਲਾਂ ਹੀ ਹੋਰ ਨੇ।
ਸਾਰੇ ਨਾਲ ਆਉਦੇ ਆ। ਤੇ ਬਾਰਾਂ ਇੱਕ ਵਜੇ ਅਰਾਮ ਨਾਲ ਸੁਣਦੇ ਸੀ। ਅੱਸੀਂ ਤਾਂ ਉੱਥੇ ਹੀ ਜਾਂਦੇ ਸੀ ਜ਼ਿਆਦਾ।
ਅੱਛਾ ਜੀ, ਦਿਲ ਲੱਗ ਜਾਂਦਾ ਸੀ ਉੱਥੇ ਤੁਹਾਡਾ?
ਔ ਬੜਾ ਮਜ਼ਾ ਆਉਂਦਾ ਸੀ। ਸਾਰੇ ਕਜ਼ਨਸ ਵਗੈਰਾ ਮਿਲ ਕੇ ਜਾਂਦੇ ਸੀ ਨਾ।
ਅੱਛਾ ਜੀ। ਹੋਰ ਕੁਝ ਹੋਰ ਕੀ ਕਰਦੇ ਸੀ ਉੱਥੇ ਜਾ ਕੇ ਫਿਰ ਤੁਸੀਂ?
ਅਸੀਂ ਜਿਵੇਂ ਖੇਡਦੇ ਸੀ ਬੜਾ ਮਜ਼ਾ ਆਉਂਦਾ ਸੀ ਉੱਥੇ, ਇੱਕ ਵਾਰੀ ਦੀਵਾਲੀ ਬਣਾਈ ਸੀ।
ਹਾਂਜੀ।
ਹੋਰ
ਇੱਕ ਵਾਰੀ ਅਸੀਂ ਦੀਵਾਲੀ ਮਨਾ ਰਹੇ ਸੀ। ਤੇ ਅਸੀਂ ਰੋਕਟ ਜਲਾਇਆ ਇਹੰ ਅੰਟ ਅੰਟੀ ਦੀ ਸਲਵਾਰ ਚ ਜਾ ਕੇ ਅੱਗ ਲੱਗੀ। ਉਸ ਦਿਨ ਬੜੀ ਲੜਾਈ ਹੋਈ। ਸਾਨੂੰ ਤਾ ਇੰਨੀ ਹਸੀ ਆਈ ਅਸੀਂ ਭਜ ਗੇ।
ਅੱਛਾ ਜੀ, ਚਲੋ ਚੰਗਾ ਜੀ। ਅੱਛਾ ਜੀ, ਠੀਕ ਹੈ ਮੈਂ ਫਿਰ ਥੋੜੀ ਦੇਰ ਤੱਕ ਗੱਲ ਕਰਨੀ ਆ ਤੁਹਾਡੇ ਨਾਲ। ਅੱਛਾ ਜੀ, ਸਤਿ ਸ੍ਰੀ ਅਕਾਲ ਜੀ।